ਹੈਲ ਸਤਿ ਸ਼੍ਰੀ ਅਕਾਲ
ਸਤਿ ਸ੍ਰੀ ਅਕਾਲ ਭੈਣ ਜੀ ਹੋਰ ਠੀਕ ਓ
ਹਾਂਜੀ ਮੈਂ ਠੀਕ ਆ ਤੁਸੀਂ ਸੁਣਾਓ ਠੀਕ
ਬਸ ਵਧੀਆ ਹਾਂਜੀ ਸਭ ਵਧੀਆ ਤੁਸੀਂ ਸੁਣਾਓ
ਬਸ ਵਧੀਆ ਹਾਂਜੀ ਸਬ ਵਧੀਆ ਸਭ ਵਧੀਆ ਮੈਂ ਕਿਆ ਭੈਣ ਜੀ ਮੈਂ ਤੁਹਾਡੇ ਕੋਲ ਏ ਪੁੱਛਣਾ ਸੀਗਾ ਤੁਸੀਂ ਘਰ ਦਾ ਫੂਡ ਖਾਣਾ ਪਸੰਦ ਕਰਦੇ ਓ ਕਿ ਬਾਰ ਦਾ ਫਾਸਟ ਫੂਡ ਖਾਣਾ ਪਸੰਦ ਕਰਦੇ ਹਓ।
ਖਾਂਦੇ ਆ ਬਾਰ ਦਾ ਵੀ ਤੇ ਘਰ ਦਾ ਵੀ ਪਰ ਐਵੇਂ ਕਿ ਬਾਰ ਦਾ ਜ਼ਿਆਦਾ ਹੋ ਜਾਂਦਾ ਹੈ ਅੱਜਕੱਲ੍ਹ ਦੇ ਬੱਚੇ ਤੇ ਬਾਹਰ ਦਾ ਫਾਸਟ ਫੂਡ ਹੀ ਖਾਂਦੇ ਨੇ ਨਾ ਬੱਚੇ ਤੇ ਘਰ ਦਾ ਕਿੱਥੇ ਪਸੰਦ ਕਰਦੇ ਨੇ
ਹਾਂ ਇਹ ਤੇ ਗੱਲ ਹੈਗੀ ਹੈ ਪਰ ਬਾਹਰ ਦੇ ਫੂਡ ਦੇ ਨੁਕਸਾਨ ਤੇ ਬਥੇਰੇ ਹੈਗੇ ਨੇ ਘਰ ਦਾ ਫੂਡ ਹੈ ਕਿ ਹੈਲਦੀ ਹੁੰਦਾ
ਓ ਤੇ ਗੱਲ ਹੈ ਵੇ ਪਰ ਬੱਚੇ ਤੇ ਨਹੀ ਮੰਨਦੇ ਨਾ
ਹਾਂ ਇਹ ਤੇ ਗੱਲ ਹੈ ਇਹ ਪਰ ਸਾਨੂੰ ਹੀ ਮਾਵਾਂ ਨੂੰ ਹੀ ਬੱਚਿਆਂ ਨੂੰ ਸਮਝਾਉਣਾ ਪੈਣਾ ਬੱਚਿਆਂ ਨੂੰ ਆਪਣੇ ਆਪ ਤੇ ਐ ਬੱਚਿਆਂ ਨੂੰ ਤੇ ਆਪਣੇ ਆਪ ਨੂੰ ਇਹ ਗੱਲ ਸਮਝ ਨਹੀ ਆਉਣੀ ਤੇ ਸਾਨੂੰ ਹੀ ਸਮਝਾਣਾ ਪੈਣਾ ਤੁਹਾਡੇ ਸਾਮਣੇ ਫਾਸਟ-ਫੂਡ ਦੇਖੋ ਕਿਵੇਂ ਬਣਦਾ ਹੈ
ਹਾਂਜੀ ਮੈਦਾ ਵੇ ਮੈਦਾ ਤੇ ਖ਼ਰਾਬ ਈ ਕਰਦਾ ਹੈ ਜਿਸ ਮਰਜ਼ੀ ਉਸ ਚ ਦੇਖ ਲੋ ਜਿਵੇਂ ਪੀਜ਼ਾ ਹੀ ਲਗਾ ਲੋ। ਕੱਚਾ ਮੈਦਾ।
ਓਈ ਓ ਪੀ ਪੀਜ਼ਾ, ਮੋਮੋਸ, ਬਰਗਰ, ਚੋਮੀਨ ਹਰ ਚੀਜ਼ ਮੈਦਾ ਹੈਗੀ ਜੇ, ਫੈਟ ਵੀ ਵਧਾਦੇ ਨੇ ਅੰਦਰ ਸਾਡੀ ਆਂਤੜੀਆਂ ਵੀ ਜਾਮ ਕਰ ਦਿੰਦੇ ਨੇ ਸਾਰੀ। ਬਸ ਕੀ ਫੇਰ ਡਾਕਟਰਾਂ ਦਾ ਹੀ ਕੰਮ ਵਧਾਉਣਾ ਅਸੀਂ ਆਪਣਾ ਤੇ ਅਸੀਂ ਖ਼ਰਾਬ-ਖ਼ਰਾਬ ਕਰਨਾ ਏ, ਫਿਰ ਡਾਕਟਰਾਂ ਕੋਲ ਜਾਂਦੇ ਹਾਂ ਅਸੀਂ, ਬੱਚਿਆਂ ਨੂੰ ਵੀ ਦਵਾਈ ਲੈ ਦਿੰਦੇ ਹਾਂ, ਤੇ ਆਪ ਵੀ ਹਰ ਵੇਲੇ ਦਵਾਈ ਲੈਂਦੇ ਆ ਉਸ ਉਸ ਤੋਂ ਬਾਅਦ ਕੋਂਸਟੀਪਿਸ਼ਨ ਹੋ ਜਾਂਦੀ ਤੁਹਾਡੇ ਸਾਹਮਣੇ ਮੈਦਾ ਖਾ-ਖਾ ਕੇ
ਹਾਂਜੀ ਉਹ ਤੇ ਹੈ ਹੀ ਹੈ।
ਫੇਰ ਦਵਾਈਆਂ ਲੋ, ਫੇਰ ਉਹੀ ਤੇ ਗਾਲ ਨਾ ਫਿਰ ਉ ਦਵਾਈ ਲੋ, ਨੈਚੁਰਲ ਤੇ ਸਾਰਾ ਪ੍ਰੋਸੈਸ ਬਸ ਖ਼ਤਮ ਹੋ ਜਾਂਦਾ ਸਾਡੀ ਬੋਡੀ ਦਾ, ਬਾਹਰ ਦੀ ਚੀਜ਼ਾਂ ਖਾਣ ਨਾਲ ਘਰ ਦੀ ਚੀਜ਼ਾਂ ਦੇਖੋ ਤੁਹਾਡੇ ਸਾਹਮਣੇ ਹਰੀ ਸਬਜ਼ੀਆਂ ਇੰਨੀਆਂ ਵਧੀਆ ਮਾਲਕ ਨੇ ਬਣਾਈਆਂ, ਰੱਬ ਨੇ ਬਣਾਈਆਂ। ਹਰੀ ਸਬਜ਼ੀਆਂ ਖਾਈਏ, ਸਲਾਦ ਖਾਈਏ, ਖੀਰਾ ਖਾਈਏ। ਤੇ ਸਾਡੇ ਅਸਤੇ, ਸਾਡੇ ਆਸਤੇ ਕਿੰਨਾ ਵਧੀਆ, ਸਾਨੂੰ ਨੁਕਸਾਨ ਵੀ ਨਾ ਕਰੇ ਸਾਡਾ ਮੋਟਾਪਾ ਵੀ ਨਾ ਵਧਾਏ, ਤੇ ਉੱਪਰੋਂ ਦੀ, ਉੱਪਰੋਂ ਦੀ ਸਾਨੂੰ ਕਬਜ਼ ਵੀ ਨਾ ਹੋਏ, ਸਾਡਾ ਪੇਟ ਵੀ ਸਾਫ਼
ਜਿਨੁ ਹਾਂਜੀ, ਪਹਿਲੇ ਲੋਕੀ ਖਾਂਦੇ ਸੀ ਦਹੀਂ ਚ ਚੀਨੀ ਪਾਕੇ, ਪਾਈਆ ਦਹੀਂ ਲਿੱਤੀ ਖਾਲੀ। ਖਾਂਦੇ ਸੀ, ਅੱਜ-ਕੱਲ ਕੋਈ ਖਾਂਦੇ ਸੀ, ਬਿਲਕੁਲ ਖਾਂਦੇ ਸੀ ਸਹੀ ਅੱਜ-ਕੱਲ ਕੋਈ ਖਾ, ਖਾਕੇ ਰਾਜ਼ੀ ਨਹੀਂ, ਅੱਜ-ਕੱਲ ਕੋਈ ਚੀਨੀ ਵਾਲੀ ਦਹੀਂ ਨਾ ਖਾਏ।
ਨਾ, ਓਈ ਤੇ ਗੱਲ ਹੈਗੀ ਨਾ। ਪੁਰਾਣੇ ਲੋ, ਪੁਰਾਣੇ ਟਾਈਮ ਵਿੱਚ ਤੁਹਾਡੇ ਸਾਹਮਣੇ ਜਦੋਂ ਅਸੀਂ ਛੋਟੇ ਹੈਗੇ ਸੀ। ਤਾਂ ਕਿੱਥੇ ਹੈਗੇ ਸੀ, ਚੌਮਿਨ, ਨਾ ਬਰਗਰ-ਸ਼ਰਗਰ ਕੁਛ ਵੀ ਨੀ ਹੈਗਾ ਸੀ। ਫਿਰ ਅਸੀ ਦਸ-ਪੰਦਰਾਂ ਸਾਲ ਦੇ ਹੋਏ, ਹਾਂਜੀ-ਹਾਂਜੀ ਨਹੀਂ ਤਾਂ ਤੇ, ਨਵੀਂ-ਨਵੀਂ ਨਾ ''ਮੈਂ ਪੰਦਰਾਂ ਸਾਲ ਦੀ ਸੀਗੀ ਭੈਨ ਜੀ ਨਵੀਂ-ਨਵੀਂ ਚੌਮੀਨ ਆਈ ਸੀਗੀ, ਦੱਸ ਰੁਪਏ ਦੀ ਅਸੀਂ ਚੌਮੀਨ ਲਿਆਂਦੇ ਸੀ ਪੂਰਾ ਪਰਿਵਾਰ ਖਾ ਲੈਂਦੇ ਸੀ। ਓਈਓ ਉਹ ਪੁਰਾਣਾ ਟਾਈਮ ਹੈਗਾ ਬਸ, ਉਸ ਟਾਈਮ ਨਵੀਂ-ਨਵੀਂ ਚੋਮੀਨ ਆਈ ਸੀ ਬੱਚੇ ਸਾਰੇ ਤੁਹਾਨੂੰ ਪਤਾ ਬੱਚਿਆਂ ਨੂੰ ਕਿੱਥੇ ਸਮਝ ਹੋਂਦੀ ਏ, ਸਾਰੇ ਸ਼ੌਕ ਨਾਲ ਰੇਹੜੀ ਦੇ ਕੋਲ ਨਾ ਲਾਈਨ ਲੱਗੀ ਹੁੰਦੀ ਸੀ ਜੇ। ਉਸ ਟਾਇਮ, ਔਰ ਅੱਜ-ਕੱਲ ਤੁਸੀ ਜਿਹੜੀ ਮਰਜ਼ੀ ਜੀ ਗਲੀ, ਮਹੱਲਾ, ਮਾਰਕੀਟ, ਚੌਂਕ ਜਿੱਥੇ ਮਰਜ ਦੇਖਲੋੋ, ਹਰ ਜਗਾ ਰੈਸਟੋਰੈਂਟ, ਹਾਂ ਹਰ ਜਗ੍ਹਾ ਰੈਸਟੋਰੈਂਟ ਹਰ ਜਗ੍ਹਾ ਰੇੜੀਆਂ, ਜਿਹੜੇ ਸਾਰੇ ਮੈਦੇ ਨਾਲ ਭਰੀਆਂ ਹੋਈਆਂ ਉਸ ਤੋ ਬਾਅਦ, ਬਾਹਰ ਲੈਣਾ ਹੀ ਲੈਣਾ। ਕੰਮ ਈ ਅੱਜ-ਕਲ ਸਿਰਫ ਫਾਸਟ-ਫੂਡ ਵਾਲਾ ਚੱਲ ਰਿਹਾ।
ਫੂਡ ਵਾਲਾ ਚੱਲ ਰਿਹਾ, ਕੋਈ ਜਿਹੜਾ ਮਰਜੀ ਛੋਟ ਟਾ ਵੱਡਾ ਜਿਹੜਾ ਮਰਜੀ ਬੰਦਾ ਦੇਖਲੋੋ ਫਾਸਟ ਫੂਡ, ਔਰ ਹਰ ਕਿਸੀ ਦਾ ਕੰਮ ਚੱਲ ਈ ਰਿਹਾ, ਕੋਈ ਇਹ ਨੀ ਕਹਿੰਦਾ ਕਿ ਮੇਰਾ ਕੰਮ ਫੇਲ ਹੋਇਆ।
ਹਾਂਜੀ, ਬਿਲਕੁਲ-ਬਿਲਕੁਲ ਸਹੀ ਗੱਲ ਏ, ਫੇਰ ਉਹ ਵੀ ਬਚਾਰੇ ਕੀ ਕਰਨ ਜਿਹਨਾਂ ਨੇ ਰੋਟੀ ਖਾਣੀਏ।
ਹਾਂਜੀ, ਵੱਡੇ-ਵੱਡੇ ਸ਼ੋਰੂਮ ਫੇਲ ਨੇ।
ਬਿਲਕੁਲ, ਸਾਡੇ ਵਰਗੇ ਫੇਰ ਉਹਨਾਂ ਦੀ ਸਾਡੇ ਵਰਗੇ ਉਹਨਾਂ ਦੀ ਵਿਕ੍ਰੀ ਨੀ ਕਰਾਣਗੇ, ਨਹੀਂ ਖਾਣਗੇ ਮੈਦਾ, ਤੇ ਵਿਚਾਰੇ ਜੇ ਘਰ ਚੱਲੇਗਾ, ਬਸ ਇਸ ਕਰਕੇ ਤੇ ਬੰਦਾ
ਅਸੀਂ ਲੋਕ ਖਾਂਦੇ ਹਾਂ ਅੱਗੇ ਬੱਚਿਆਂ ਨੂੰ ਐਸੀ ਆਦਤਾਂ ਪੈ ਗਈਆਂ ਨੇ ਅਸੀਂ ਨੀ ਦੇਵਾਂਗੇ ਬਾਹਰ ਸਕੂਲ ਜਾਣਗੇ ਮੇਰਾ ਦੋਸਤ ਲਿਆਇਆ ਸੀ ਮੈਨੂੰ ਵੀ ਬਣਾ ਕੇ ਦੋ ਮੈਂ ਦੇਖਲੋ ਠੰਡੀ ਦਸ ਮਿੰਟ ਰੱਖ ਦਿਓ ਤੁਸੀਂ ਦੁਬਾਰਾ ਖਾ ਨਹੀਂ
ਉਹ ਵੱਟਾ ਜਿਹਾ ਬਣ ਜਾਂਦਾ ਜੇ ਉਹ ਵੱਟਾ ਵੱਟਾ ਖਾਣ ਹੀ ਨੀ ਹੁੰਦਾ ਫੇਰ ਤੁਸੀਂ ਯਾਰ ਦੇਖਲੋ ਅੰਦਰ ਜਾ ਕੇ ਉਹ ਕੀ ਹਾਲ ਕਰੇਗੀ ਆਪੇ ਕੋਂਸਟੀਪੀਸ਼ਨ ਹੀ ਕਰੇਗੀ
ਕਰੇਗੀ ਬਿਲਕੁਲ ਕਰੇਗੀ ਕੱਚਾ ਮੈਦਾ ਉਬਾਲੋ ਤੇ ਖਾਲੋ ਮਸਾਲਾ ਪਾ ਕੇ
ਬਸ ਭੈਣ ਜੀ ਸਾਰੇ ਜੀਭ ਦੇ ਸਵਾਦ ਹੈਗੇ ਜੇ ਬਾਕੀ ਕੁਛ ਨੀ ਹੈਗਾ
ਬੱਚਿਆਂ ਤੇ ਇਹੀ ਸਵਾਦ ਪੈ ਗਏ ਨੇ ਨਾ
ਉਹੀ ਓ ਸਵਾਦ ਪੈ ਗਏ ਨੇ ਬੱਚਿਆਂ ਨੂੰ ਰਾਜੀ ਨੀ ਇਹ ਸਭ ਮਾਵਾਂ ਉੱਤੇ ਪੈਡ ਕਰਦਾ ਕਈ ਮਾਵਾਂ ਐਸੀਆਂ ਹੈਗੀਆਂ ਜੇ ਬਈ ਬੱਚੇ ਨੂੰ ਘਰ ਦੀ ਚੀਜ਼ਾਂ ਹੀ ਦਿੰਦੀਆਂ ਜੇ ਦਿੰਦੀਆਂ ਹੀ ਨੀ ਬਾਹਰ ਦੀ ਉਹਨਾਂ ਨੂੰ ਜਿਹੜੇ ਪਤਾ ਹੀ ਨਹੀਂ ਫਲੈਟ ਵਿਚ ਰਹਿੰਦੀਆਂ ਨੇ ਅਗਲੀਆਂ
ਮੇਰੀ ਰਿਸ਼ਤੇਦਾਰੀ ਚ ਹੈਗਾ ਹੈ ਮੇਰਾ ਭਤੀਜਾ ਹੀ ਸਮਝ ਲੋਓ ਤੇ ਉਹ ਉਹਦੀ ਮਾਂ ਨੇ ਕਦੀ ਉਹਨੂੰ ਬਾਹਰ ਦੀ ਚੀਜ਼ ਨਹੀਂ ਦਿੱਤੀ ਉਹ ਬੱਚਾ ਨਵੀਂ ਚੀਜ਼ ਵੇਖ ਕਿ ਉਹ ਸੋਚਦਾ ਪਤਾ ਨੀ ਕੀ ਨਵੀਂ ਚੀਜ਼ ਹੈ ਕੀ ਹੋਏਗਾ ਇਹ ਕੀ ਹੋਏਗਾ ਉਹਨੂੰ ਇਹ ਪਤਾ ਉਹਨੂੰ ਤੁਸੀਂ ਚਿਪਸ ਕਹੋ ਕਹਿਗਾ ਨਹੀਂ ਖਾਣੇ ਕੋ ਸੇਬ ਕੱਢਦਾ ਕੇ ਗਾ ਹਾਂ
ਹਾਂ ਕੱਢ ਦੋ ਬਸ ਅਸੀਂ ਤੇ ਗੱਲ ਹੈ ਨਾ ਕੋਈ ਜੇ ਸਾਡੀ ਸਭ ਮਾਵਾਂ ਉੱਤੇ ਹੀ ਡਿਪੈਂਡ ਕਰਦਾ ਬਸ ਫੇਰ ਗਲਤੀ ਵੀ ਬਾਅਦ ਚ ਮਾਵਾਂ ਦੀ ਆ ਜਾਂਦੀ ਹੈ ਹਾਂ ਸਹੀ ਗੱਲ ਪਰ ਹੁਣ ਮਾਂ ਹਾਂ ਸਹੀ ਗੱਲ ਅੱਛੀ ਸ਼ਿਕਸ਼ਾ ਦਈਏ ਬੱਚੇ ਨੂੰ ਅੱਛੇ ਗੱਲ ਸਮਝਾਈਏ ਤੇ ਫੇਰ ਮਾਵਾਂ ਨੂੰ ਹੀ ਸ਼ਾਬਾਸ਼ੀ ਮਿਲਣੀ ਹੈ
ਬਿਲਕੁਲ ਬਿਲਕੁਲ ਇਹ ਤਾਂ ਹੈ ਹੀ
ਹਾਂ ਬਾਕੀ ਸਾਨੂੰ ਵੀ ਕੋਸ਼ਿਸ਼ ਕਰਨੀ ਚਾਹੀਦੀ ਹੈ ਚਲੋ ਬੱਚਿਆਂ ਨੂੰ ਅਸੀਂ ਆਦਤ ਤੇ ਪਾ ਬੈਠੇ ਬੈਠਿਆ ਹੁਣ ਹੁਣ ਹਫ਼ਤੇ ਚ ਅਸੀਂ ਇੱਕ ਵਾਰ ਹਾਂ ਘਰ ਉਹਨਾਂ ਦੀ ਰੂਟੀਨ ਬਣਾਈਏ ਵੀ ਹਫ਼ਤੇ ਚ ਇਕ ਵਾਰ ਤੁਸੀਂ ਖਾਓ ਬਾਕੀ ਰੋਜ਼ ਦਿਨ ਘਰ ਦਾ ਖਾਓ
ਹਾਂ, ਸੋਸ਼ਲ ਮੀਡੀਆ ਨੇ ਜ਼ਿਆਦਾ ਕੰਮ ਖ਼ਰਾਬ ਕੀਤਾ। ਜਿਵੇਂ ਹੁਣ ਹੰਗਰੀਜ਼ ਤੇ ਵੇਖੋ ਤੁਸੀਂ ਬੁੱਧਵਾਰ ਜੀ ਆਫਰ ਲੱਗੇਗਾ। ਪੀਜ਼ੇ ਨਾਲ ਦੂਸਰਾ ਫਰੀ ਆਏਗਾ ਬੱਚੇ ਕਹਿੰਦੇ ਨੇ ਅਜ ਵੈਡਨਸ ਡੇ ਹੈ ਮੰਗਵਾਓ।
ਮੰਗਓ, ਸਹੀ ਗੱਲ ਏ ਬੱਚਿਆਂ ਨੂੰ ਤੇ ਬੱਚਿਆਂ ਨੂੰ ਤੇ ਔਫਰ ਪਤਾ ਲੱਗ ਗਿਆ ਨਾ।
ਪਤਾ ਲੱਗ ਗਿਆ, ਆਨਲਾਈਨ ਬੱਚਿਆਂ ਨੂੰ ਆ ਆ ਗਿਆ ਜਮੈਟੋ ਤੇ ਆਰਡਰ ਕਰਨਾ ਆ ਗਿਆ ਸਵੀਗੀ ਤੇ ਆਰਡਰ ਅਸੀਂ ਕੀ ਕੀ ਮਨਾ ਕਰਾਂਗੇ ਪਹਿਲੇ ਤੇ ਮਾਵਾਂ ਕਹਿ ਦਿੰਦੇ ਸੀ ਦੁਕਾਨ ਬੰਦ ਏ ਬੱਚੇ ਚੁੱਪ ਕਰਕੇ ਅਸੀਂ ਲੋਕ ਬਹਿ ਜਾਂਦੇ ਸੀ ਹਾਂਜੀ, ਦੁਕਾਨ ਬੰਦ ਹੈ ਨਹੀਂ ਮਿਲਣਾ ਕੁੱਝ ਵੀ। ਹੁਨ ਉਹ ਕਹਿੰਦੇ ਇੱਕ ਨੀ ਹੈ ਤੇ ਹਜ਼ਾਰ ਨੇ ਜਿੱਥੋਂ ਮਰਜੀ ਮੰਗ ਲੋੋ।
ਆ ਭੈਣ ਜੀ ਇੱਕ ਮੇਰੀ ਸਹੇਲੀ ਹੈਗੀ ਜੇ ਉਹ ਪਤਾ ਕਿ ਕਰਦੀ ਜੇ ਘਰ ਨਾ ਰੋਟੀ ਬਣਾ ਕੇ ਏਹੋ ਹੀ ਆਟੇ ਵਾਲੀ ਗੇਹੂ ਦੇ ਆਟੇ ਵਾਲੀ ਰੋਟੀ ਬਣਾ ਕੇ ਨਾ ਹਾਂਜੀ, ਉਹ ਦੇ ਉੱਤੇ ਸੋਸ-ਸੂਸ ਲਾ ਕੇ ਨਾ ਘਰ ਹੀ ਤਵੇ ਉੱਤੇ ਸ਼ਿਮਲਾ ਮਿਰਚ-ਮੁਰਚ ਸਜਾ-ਸਜਾ ਕੇ ਕੱਟ ਕੇ ਨਾ ਦੇ ਦਿੰਦੀ ਆ, ਲੋ ਕਹਿੰਦੀ ਆ ਘਰ ਦਾ ਪਨੀਰ ਤੇ ਟੁ ਟੁਕੜੇ ਰੱਖ ਕੇ ਘਰ ਦਾ ਪੀਜ਼ਾ ਖਾਓ ਉਹਨਾਂ ਦੇ ਬੱਚੇ ਖਾ ਵੀ ਲੈਂਦੇ ਜੇ। ਸਾਨੂੰ ਵੀ ਐਵੇਂ ਜਿਹੀ ਕੋਸ਼ਿਸ਼ ਕਰਨੀ ਚਾਹੀਦੀ ਹੈ ਘਰ ਦਾ ਐਵੇਂ ਜਿਹਾ ਰੋਟੀ ਵਾਲਾ ਪੀਜ਼ਾ ਬਣਾ ਕੇ ਦੇਈਏ ਬੱਚੇ ਨੂੰ। ਕੀ ਪਤਾ, ਸਾਡੇ ਬੱਚਿਆਂ ਦੀ ਵੀ ਆਦਤ ਚੇਂਜ ਹੋਜੇ।
ਹਾਂ, ਉਹ ਤੇ ਗੱਲ ਹੈ ਹੀ ਉਹੀ ਹੈ ਨਾ ਹੁਣ ਉਹ ਆਪਣੇ ਬੱਚਿਆਂ ਦੀ ਧੀਰੇ-ਧੀਰੇ ਆਦਤ ਪਾਏਗੀ। ਪੈ ਹੀ ਜਾਏਗੀ ਆਦਤ ਪੈ ਹੀ ਜਾਏਗੀ ਨਹੀਂ ਪਏਗੀ ਮਹੀਨਾ ਨੀ ਪਏਗੀ ਦੋ ਮਹੀਨੇ ਨੀ ਪਏਗੀ ਜਦ ਪਤਾ ਆਣਾ ਹੀ ਨੀ ਬਾਜ਼ਾਰੋਂ ਤੇ ਇਹ ਹੀ ਖਾਣਾ ਤੇ ਉਹ ਖਾ ਲੈਣਗੇ।
ਸਹੀ ਗੱਲ ਹੈ ਅੱਜ-ਕੱਲ੍ਹ
ਕਾਲੇ ਮੱਚ ਜਾਂਦੇ ਆ ਨਾ ਅਸੀਂ ਕਹਿੰਦੇ ਹ ਬੱਚੇ ਕਹਿ ਰਹੇ ਨੇ ਚਲੋ ਕੋਈ ਨੀ ਰਹਿਣ ਦੋ ਕੰਮ ਨੀ ਤੇ ਬਜ਼ਾਰੋ ਮੰਗਓ ਤੇ ਖਾਓ ਇਹ ਗੱਲ ਤੇ ਸਾਰੀ ਏਹੀ ਏ
ਸਹੀ ਗੱਲ ਹੈ, ਹੁਣ ਬੱਚੇ ਮ ਮਾਵਾ ਪ ਕਈ ਕਰਦੀਆਂ ਜੇ ਬ੍ਰੈਡ ਆਟੇ ਵਾਲੇ ਲਿਆ ਕੇ ਨਾ ਉਹਦੇ ਵਿੱਚ ਟਿੱਕੀ ਜਿਹੀ ਘਰ ਤਲ ਕੇ ਆਲੂ ਦੀ ਤੇ ਵਿੱਚ ਇੱਕ-ਅਦਾ ਖੀਰਾ ਪਾਇਆ ਜੀ ਏਲੋ ਜੀ ਘਰ ਬਰਗਰ ਬਣਾ ਦਿੱਤਾ ਮੈਂ ਖਾ ਲੋ। ਸੋਸਾ-ਸੋਸ ਹੀ ਤੇ ਲਾਣੀ ਵਿੱਚ ਸੋਸ ਦਾ ਟੇਸਟ ਆ ਗਿਆ ਜਿੱਥੇ ਉੱਥੇ ਬੱਚਿਆਂ ਨੂੰ ਸਵਾਦ ਆ ਗਿਆ- ਸਵਾਦ ਆ ਗਿਆ ਬਸ ਪਰ ਸੋਸ ਪਤਾ ਕਿੰਨੀ ਗੰਦੀ ਤੁਸੀਂ ਸੋਸ ਵਾਲੀ ਵੀਡੀਓ ਵੇਖਣਾ ਜਰਾ ਸਾਰੇ ਗਲੇ-ਸੜੇ ਟਮਾਟਰ ਪੂਰੇ ਪੈਰਾਂ ਨਾਲ
ਕੀ ਪਤਾ ਟਮਾਟਰ ਵੀ ਹੈ ਨੇ ਕਿ ਕੀ ਇਹ ਰੰਗ ਪਾਇਆ ਕੀ ਇਹ ਕੁਛ ਨਹੀ ਪਤਾ ਹੁਣ ਕਹਿੰਦੇ ਨੇ ਮਿਊਨਿਜ਼ ਬਿਲਕੁਲ ਨਹੀ ਖਾਣੀ ਚਾਹੀਦੀ ਬਿਲਕੁਲ ਗੰਦ ਮਿਊਨਿਜ਼ ਪਰ ਮਿਊਨਿਜ਼ ਬਿਨਾਂ ਕੋਈ ਐ ਏਸਾ ਸਨੈਕਸ ਜਿਹੜਾ ਮਿਊਨਿਜ਼ ਬਿਨਾਂ ਬਣ ਜਾਏ।
ਦਾ ਪਰ ਅੱਜ-ਕੱਲ੍ਹ ਦੀ ਮਾਵਾਂ ਵੀ ਜ਼ਿਆਦਾ ਸਮਝਦਾਰ ਹੋ ਗਈਆਂ ਜੇ ਮਿਊਨਿਜ ਦੀ ਜਗ੍ਹਾ ਪਤਾ ਕੀ ਕਰਦੀਆਂ ਜੇ ਥੋੜੀ ਜੀ ਦਹੀਂ ਲੈਂਦੀਆਂ ਜੇ ਵਿੱਚ ਕਾਜੂ ਪਾਉਂਦੀਆਂ ਜੇ, ਪਨੀਰ ਪਾਉਂਦੀਆਂ ਜੇ ਵਿੱਚ ਨਮਕ ਨਮਕ- ਕਾਲੀ ਮਿਰਚ ਪਾ ਕੇ ਨਾ ਉਹਨੂੰ ਪੀਸ ਕੇ ਉਹ ਮਿਊਨਿਜ਼ ਬਣਾ ਲੈਂਦੀਆਂ ਨੇ।
ਉਹ ਭੈਣ ਜੀ ਜਿਨਾਂ ਦੇ ਬੱਚਿਆਂ ਨੂੰ ਨਹੀਂ ਪਤਾ ਨਾ ਜੇ ਜਿਹੜੇ ਬੱਚੇ ਸੁਣ ਲੈਣ ਉਹ ਤੇ ਖਾ ਲੈਂਦੇ ਨੇ ਹੁਣ
ਆ ਬੱਚੀ ਤੁਹਨੂੰ ਬਣਾ- ਬਣਾਇਆ ਮਿਲ ਜੈ ਪਤਾ ਨੀ ਮਾਂ ਕੀ ਲਾਕੇ ਦੇ ਰਹੀ ਹੈ। ਤੇ ਬੱਚੇ ਕੋਲ ਅੱਜ-ਕੱਲ੍ਹ ਤਾਂ ਸਾਡੇ ਬੱਚੇ ਤੇ ਕੋਲ ਹੀ ਖੜੇ ਹੋ ਜਾਂਦੇ ਨੇ ਮਾਂ ਨੇ ਵਿੱਚ ਲਾਇਆ-ਲਾਇਆ ਕੀ ਏ ਪਾਇਆ ਕੀ ਹੈਏ ਮਾਂ ਨੇ
ਘਿਓ ਨਹੀ ਖਾਂਦੇ ਦੇਸੀ ਘਿਓ ਨਹੀ ਖਾਂਦੇ ਸਮੈਲ ਆ ਰਹੀ ਹੈ ਨਹੀਂ ਖਾਣੀ।
ਸਹੀ ਗੱਲ ਹੈ ਜਦੋਂ ਭੈਣਜੀ ਇਹ ਵੀ ਗੱਲ ਜਦੋਂ ਮੈਂ ਛੋਟੀ ਸੀਗੀ ਨਾ ਮੇਰੀ ਮੰਮੀ ਵੀ ਜਦੋਂ ਦੇਸੀ ਘੀ ਬਣਾਉਂਦੀ ਸੀ। ਕਿਨਾ ਬੰਦੇ ਹੋਏ ਬੜੀ ਗੰਦੀ ਸਮੈਲ ਆਉਂਦੀ ਸੀ। ਉਹ ਤਾਂ ਮੈਨੂੰ ਹਾਕ ਪੈ ਗਈ ਸੀ ਜੇ ਫਿਰ ਵੱਡੀ ਹੋਈ ਮੈਂ ਸਮਝਦਾਰ ਹੋਈ ਤੇ ਮੈਨੂੰ ਪਤਾ ਲੱਗਿਆ। ਕਿ ਹਾਂ ਇਥੇ ਬੰਦੇ ਹੋਏ ਆ ਰਹੀ ਹੈ ਖਾਂਦੇ ਹੋਏ ਹਾਂ ਖਾਂਦੇ ਹੋਏ ਥੋੜ੍ਹੀ ਆਏਗੀ।
ਪਰ ਮੈਂ ਸਾਡ ਮੇਰੇ ਉੱਥੇ ਪੇਕੇ ਸਾ ਸਾਰੇ ਅੱਜ ਤੱਕ ਵੀ ਅੱਜ ਤੱਕ ਵੀ ਹੈ ਹੀ ਸ਼ੁਰੂ ਤੋਂ ਸਾਨੂੰ ਇਹ ਪਤਾ ਹੈ ਪਰੌਂਠੀ ਬਣਾਉਣੀ ਹੈ ਨਮਕ-ਮਿਰਚ ਵਾਲੀ ਪਰੌਂਠੇ ਟ੍ਰੈਂਗਲ ਵਾਲੀ ਉਹਦੇ ਉੱਪਰ ਦੇਸੀ ਘਿਓ ਰਖ ਕੇ ਖਾਣਾ ਇਂਦਾ ਇਂਦੇ ਨਾਲ
ਹਾਂ-ਹਾਂ, ਬਿਲਕੁਲ।
ਉਹੀ ਰੂਟੀਨ ਏ ਔਰ ਮੇਰੇ ਬੱਚੇ ਵੀ ਮੇਰੇ ਦੋਨੋ ਬੱਚੇ ਦੋ ਬੇਟੇ ਬੇਟੇ ਨੇ ਮੇਰੇ ਕੋਲ ਦੋਨੋ ਬੱਚੇ ਮੇਰੇ ਕਹਿੰਦੇ ਨੇ ਹਮੇ ਪਰੋਂਠੀ ਕੇ ਉੱਪਰ ਘੀ ਦੇ ਦੋ ਹਮ ਖਾ ਲੇਤੇ ਏ ਬੱਚੇ ਮੇਰੇ ਖਾ ਲੈਂਦੇ ਨੇ ਹਾਂ ਮੇਥੀ ਮੇ ਮੇਥੀ ਵੀ ਖਾ ਲੈਂਦੇ ਨੇ
ਹਾਂਜੀ ਉੱਪਰ ਲਗਾ ਕੇ ਥੋੜਾ ਜਿਆ ਖਾ ਹਾਂ ਨਹੀਂ ਵਧੀਆ ਵਧੀਆ ਗੱਲ ਹੈ ਹਰੀ ਸਬਜ਼ੀ ਜਿਹੜੀ ਬੱਚੇ ਚੀਜ਼ ਸ਼ੌਂਕ ਨਾਲ ਖਣ ਉਹੀ ਬਣਾ ਕੇ ਦੇਣੀ ਚਾਹੀਦੀ ਹੈ ਜਿਹੜੀ ਚੀਜ਼ ਬੱਚੇ ਨਾ ਸ਼ੌਕ ਨਾਲ ਖਾਣ ਅਸੀਂ ਉਹਦੇ ਵਾਸਤੇ ਕੁਛ ਨਾ ਕੁਛ ਐਫਰਟਸ ਕਰ ਸਕਦੇ ਆ ਹੁਨ ਜਿਵੇਂ ਬੱਚੇ ਹਰੀ ਸਬਜ਼ੀ ਨਹੀ ਖਾਂਦੇ ਜੇ ਬੱਚੇ ਪਰੋਂਂਠਾ ਖਾਂਦੇ ਨੇ ਤੇ ਅਸੀਂ ਉਹਨੂੰ ਕੀ ਏ ਵੀ ਪਰੋਂਠੀ ਬਣਾ ਕੇ ਦੇ ਸਕਨੇ ਆ ਜੇ ਬੱਚੇ ਵੇਸਣ ਤਾਂ ਪੂੜਾ ਖਾਂਦ ਨ ਉਹਦੇ ਵਿੱਚ ਥੋੜਾ ਜਿਆ ਘੀਆ ਥੋੜੀ ਸ਼ਿਮਲਾ ਮਿਰਚ ਵਗੈਰਾ ਪਾ ਕੇ ਉਹਨਾਂ ਨੂੰ ਪੁੜਾ ਬਣਾ ਕੇ
ਅੱਜ ਕੱਲ ਤੇ ਅੱਜ ਕੱਲ ਤੇ ਭੈਨ ਜੀ ਪਹਿਲੇ ਤੇ ਮਾਵਾਂ ਨੂੰ ਨਹੀਂ ਪਤਾ ਹੁੰਦਾ ਸੀ ਸਾਡੀਆਂ ਮਾਵਾਂ ਨੂੰ ਜੋ ਤੇਰੇ ਮੇਰੇ ਕੋਲ ਸਿੱਖੀਆਂ ਤੇ ਬਨਾ ਤਾ ਅੱਜ ਕੱਲ੍ਹ ਤੇ ਯੂਟਿਊਬ ਤੇ ਕਿਹੜੀ ਰੈਸਪੀ ਹੈ ਜਿਹੜੀ ਨਹੀਂ ਆਂਂਦੀ ਜੋ ਤੁਸੀਂ ਮਰਜੀ ਹਰ ਚੀਜ਼ ਦਾ ਹੱਲ ਚਾਹੇ ਤੁਸੀਂ ਹੋਮਵਰਕ ਕਰਵਾਣਾ ਚਾਹੇ ਤੁਸੀਂ ਕੁੱਛ ਖਾਣਾ
ਬਨਾਓ ਤੇ ਉਹਨੂੰ ਜੇ ਤੁਸੀਂ ਇਹ ਵੀ ਲਿਖੋਗੇ ਨਾ ਸਾਨੂੰ ਮਿਓਨੀਜ਼ ਨੀ ਖਾਣੀ ਮਿਉਨੀਜ਼ ਦੀ ਜਗ੍ਹਾ ਹੋਮੇਡ ਮਿਉਨਿਜ਼ ਸਿੱਖਾ ਦੋ ਤੇ ਤੁਹਾਨੂੰ ਹੋਮੇਡ ਸੋ ਹੋਮੇਡ ਸੋਸ ਸਿਖਾ ਦੇਣਗੇ ਜੇ ਬਨਾਣੀ
ਸਿਖਾ ਦੇਣਗੇ
ਅਸੀਂ ਬਨਾਣ ਆਲੇ ਹੋਣੇ ਚਾਹੀਦੀ ਏ ਅਸੀਂ ਮੈ ਹ ਸਹੀ ਗੱਲ ਏ। ਸਾਡੀ ਵੀ ਆਦਤਾਂ ਖ਼ਰਾਬ ਕਰਤੀਆਂ ਨਾ। ਹਾਂ ਆਦਤ ਤੇ ਸਾਡੀ ਖ਼ਰਾਬ ਹੋ ਗਈ ਨਾ ਬਜ਼ਾਰੋਂ ਰੇਡੀਮੇਡ ਚੀਜ਼ਾਂ ਲੈ ਲੈ ਕੇ। ਤੇ ਸਾਡੀ ਆਦਤ ਖ਼ਰਾਬ ਹੋ ਗਈ ਹੁਨ ਅਸੀਂ ਵੀ ਸੋਚਨੇ ਆ ਕੰਮ ਮੁਕਾਓ
ਕੌਣ ਬਣਾਏਗਾ ਗਰਮੀ ਏ ਸਰਦੀ ਏ ਛੱਡ ਪਰੇ ਬਰਤਨ ਭਾਂਡੇ ਜੂਠੇ ਹੋਣਗੇ।
ਏ ਸਹੀ ਗੱਲ ਏ ਸਹੀ ਗੱਲ ਏ ਸਾਡੇ ਘਰ ਬਾਹਰ ਤੁਸੀਂ ਭੈਨ ਜੀ ਸਮਝੋਗੇ ਨਾ ਸੁਨੋਗੇ ਦਸ ਰੇੜੀਆਂ ਲੱਗੀਆਂ ਹੋਈਆਂ ਜੇ। ਏਕ ਵੀ ਰੇਹੜੀ ਖਾਲੀ ਨੀ ਜੇ ਹਾਂਜੀ ਹਾਂਜੀ ਬੱਚੇ ਮੇਰੇ। ਜਿਸ ਦਿਨ ਅਹ ਵੇਖਣ ਨਾ ਹੁਨ ਅੱਜ ਥੋੜੇ ਦਿਨ ਹੋ ਗਏ ਨੇ ਸਾਨੂੰ। ਤੇ ਕਹਿੰਦੇ ਨ ਮੰਮਾ ਅਸ ਲੇ ਆਈ ਅੱਜ ਅੱਜ ਪਲੀਜ਼ ਸਾਨੂੰ ਖਾਨ ਦੋ ਅੱਜ ਸਾਨੂੰ ਚਾਰ ਦਿਨ ਹੋ ਗਏ ਅੱਜ ਸਾਨੂੰ ਖਾਨ ਦੋ ਪ। ਚਾਰ ਦਿਨ ਵੀ ਔਖੇ ਪੈਂਦੇ ਜੇ ਵਿੱਚੋਂ ਕੋਈ ਨਾ ਕੋਈ ਫੰਕਸ਼ਨ ਦਿਨ ਦਿਹਾੜਾ ਆ ਜਾਂਦਾ। ਤੇ ਉਹ ਖਾਣਾ ਈ ਪੈਂਦਾ। ਪਿੱਛੇ ਭੈਨ ਦੇ ਮੁੰਡੇ ਦਾ ਜਨਮ ਦਿਨ ਆ ਗਿਆ ਉਸ ਤੋਂ ਪਹਿਲੇ ਨਾਨੂ ਨਾਨੀ ਦੀ ਐਨੀਵਰਸਰੀ ਆ ਗ। ਉਸ ਤੋਂ ਬਾਅਦ ਹੁਨ ਭੂਆ ਦੇ ਮੁੰਡੇ ਦਾ ਭੂਆ ਦੀ ਕੁੜੀ ਦਾ ਆ ਗਿਆ ਜਨਮ ਦਿਨ। ਤੇ ਏਵੇਂ ਕਰਦੇ ਕਰਦੇ ਬੱਚਿਆਂ ਨੂੰ ਹਫ਼ਤੇ ਚ ਤਿੰਨ ਦਿਨ ਹਾਂ ਹੋ ਹਫ਼ਤੇ ਚ ਤਿੰਨ ਤਿੰਨ ਦਿਨ ਮਿਲ ਗਏ ਤੇ ਵਿੱਚੋਂ ਇੱਕ ਦਿਨ ਘਰ ਗੈਸਟ ਆ ਗਏ ਤੇ ਤਾਂ ਫਿਰ ਘਰ ਵੀ ਲੈ ਆਏ। ਤੇ ਬਸ ਚਾਰ ਦਿਨ ਹਫ਼ਤੇ ਚ ਬੱਚਿਆਂ ਨੇ ਖਾ ਲਿਆ। ਹੁਣ ਬੱਚਿਆਂ ਦੀ ਉਹੀ ਉਹ ਤੇ ਬੱਚਿਆਂ ਦੀ ਜੀਬ ਵੀ ਖ਼ਰਾਬ ਹੋ ਗਈ। ਉਹ ਹੁਨ ਬੱਚੇ ਸੋਚਦੇ ਨੇ ਅਸੀਂ ਬਾਹਰ ਦਾ ਹੀ ਖਾਈਏ। ਚਲੋ ਭੈਨ ਜੀ ਮੈਂ ਵੀ ਯੂਟਿਊਬ ਤੇ ਸਿੱਖਨੀ ਆ ਨਵਾਂ ਕੁਛ ਬਨਾਣਾ ਤੁਸੀਂ ਵੀ ਸਿੱਖ ਲਓ ਸਤਿ ਸ੍ਰੀ।
ਜੀ ਠਕ।